ਸ੍ਰੀ ਅਕਾਲ।
ਸਤਿ ਸ੍ਰੀ ਕਾਲ ਭੈਨ ਜੀ ਕੀ ਹਾਲ ਚਾਲ।
ਹਾਲ ਚਾਲ ਵਧੀਆ ਜੀ।
ਜੀ ਹੋਰ ਸੁਨਾਓ ਕੀ ਕਰਦੇ ਸੀ।
ਬਸ ਅੱਜ ਕੰਮ ਵਮ ਜਲਦੀ ਖ਼ਤਮ ਹੋ ਗਿਆ। ਥੋੜਾ। ਘਰ ਨਿਆਣੇ ਵੀ ਨੀ ਹਗੇ ਇਹ ਵੀ ਚਲੇ ਗਏ ਔਫਿਸ।
ਅੱਛਾ ਮੀਂਹ ਪੈ ਰਿਹਾ ਨਾ ਅੱਜ ਬੋਤ।
ਹਾਂਜੀ ਥੋੜ੍ਹਾ ਬੋਤ ਸਾਡੇ ਇੱਥੇ ਪਿਆ ਠੰਡਕ ਹੋ ਗਈ ਥੋੜਾ।
ਸਾਡੇ ਤੇ ਬੋਤ ਪੈ ਰਿਆ ਬਹੁਤ ਤੇਜ਼ ਆਂਦੀ ਪਈ ਏ ਬਾਰਿਸ਼।
ਅੱਛਾ।
ਹਾਂ ਨਾਂਹਣ ਨੂੰ ਮਨ ਕਰਦਾ ਅੱਜ।
ਫੇਰ ਨਾਹ ਲੈਂਦੇ ਬਾਰਿਸ਼ ਚ।
ਉਹ ਕੰਮ ਹੀ ਖਤਮ ਹੋਣ ਤਾਂ ਨਾਹਿਏ ਭੈਨ ਜੀ।
ਹਾਂ ਹੋਂਦੀ ਪਈ ਏ ਸਾਡੇ ਇੱਥੇ ਵੀ ਹੋਂਦੀ ਪਈ ਏ ਹਲਕੀ ਹਲਕੀ ਮਾੜੀ ਮਾੜੀ ਹੋਂਦ ਬਹੁਤ ਤੇਜ਼ ਨੀ ਹੈਗੀ ਤੁਹਾਡੇ ਇੱਥੇ ਤੇਜ਼ ਆਂਦੀ ਪਈ।
ਹਾਂ ਨਹਾਣ ਵਾਲੀ ਬਾਰਿਸ਼ ਸੀਗੀ।
ਅੱਛਾ ਹੁਣ ਬੰਦ ਹੋ ਗਈ
ਹੁਣ ਘੱਟ ਹੋ ਗਈ ਪਹਿਲੇ ਤੋਂ
ਅੱਛਾ ਜੀ। ਤੁਹਾਡੀ ਤੇ ਕੁੜੀ ਨੂੰ ਵੀ ਬੜਾ ਨਾਹਨ ਦਾ ਸ਼ੌਕ ਏ ਮੈਂ ਸੁਨਿਆ।
ਹਾਂ ਹਾਂ ਉਹ ਤਾਂ ਬੋਤ ਨਹਾਂਦੀ ਹੈ ਪਰ ਅੱਜ ਅੱਜ ਨਹੀਂ ਨਹਾਂਦੀ ਪਈ ਬੋਲਣ ਤੋਂ ਵੀ ਨੀ ਨਹਾ ਰੀ। ਉਹੀ ਨਾ ਜੋ ਕੰਮ ਬੱਚੇਆਂ ਨੂੰ ਕਹੋ ਉਹ ਨੀ ਕਰਦੀ। ਜਿਹਨੂੰ ਮਨਾ ਕਰੋ
ਪਰਸ਼ਾਨ ਵੀ ਹੁੰਦੇ ਨੇ ਨਾ ਅੰਦਰੋਂ ਦੀ ਤਾਂ ਵੀ ਹੁੰਦਾ।
ਹਾਂ ਅੱਜ ਕਹਿੰਦੀ ਨਈ ਮੈਂ ਨੀ ਨਹਾਨਾ ਚਲੋ ਮਰਜ਼ੀ ਤੁਹਾਡੀ।
ਮੈਂ ਤੁਹਾਡੇ ਨਾਲ ਅਪਨਾ ਇੱਕ ਐਕਸਪੀਰੀਅੰਸ ਸ਼ੇਅਰ ਕਰਨਾ ਚਾਹਨੀ ਆ।
ਹਾਂਜੀ ਹਾਂਜੀ ਕਰੋ ਜੀ ਕਿਹੜਾ ਟੋਪ ਪਖ ਗ ਹੈ
ਇਹ ਮੇਰੇ ਗੁਰੂ ਜੀ ਤੋਂ ਰਿਲੇਟਿਡ ਹੈਗਾ ਸਾਡੇ ਗੁਰੂ ਜੀ ਨਾਲ ਨਾ ਏਸ ਮਹੀਨੇ ਜਨਮ ਦਿਨ ਆਨ ਵਾਲਾ ਸੱਤ ਜੁਲਾਈ ਨੂੰ ਸਾਡੇ ਗੁਰੂ ਜੀ ਦਾ ਜਨਮ ਦਿਨ ਆਂਦਾ।
ਅੱਛਾ ਤੁਹਾਡੇ ਉਹੀ ਤੇ ਨੀ ਗੁਰੂ ਜੀ ਜਿਹੜੇ ਸਾਡੇ ਵੀ ਹੈਗੇ ਨੇ ਇਹ
ਜੈ ਗੁਰੂ ਜੀ
ਜੈ ਗੁਰੂ ਜੀ ਹਾਂਜੀ ਸ਼ੁਕਰਾਨਾ ਗੁਰ
ਹਾਂਜੀ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਸੀਂ ਵੀ ਜੈ ਗੁਰੂ ਜੀ ਵਾਲੇ ਹੈਗੇ ਆ ਜੀ।
ਹਾਂਜੀ ਹਾਂਜੀ ਅਸੀਂ ਵੀ ੳਈੳ ਤੇ ਡੁਗਰੀ ਪੰਜਾਬ ਦੇ ਹੀ ਤਾਂ ਹੈਗੇ ਨਾ।
ਹਾਂਜੀ ਹਾਂਜੀ ਡੁਗਰੀ ਦੇ।
ਹਾਂਜੀ ਹਾਂਜੀ।
ਇੱਥੇ ਛਤਰਪੁਰ ਚ ਉਹਨਾ ਦਾ ਵੱਡਾ ਮੰਦਿਰ ਹੈਗਾ।
ਜੀ ਜਾਂਦੇ ਆ ਅਸੀਂ ਸੇਵਾ ਲੱਗੀ ਜਹੀ ਸਾਡੀ ਉੱਥੇ।
ਚਲੋ ਜੀ ਇਹ ਤਾਂ ਬੜੀ ਵਧੀਆ ਗੱਲ ਹੈ ਉਹਨਾਂ ਤੋਂ ਹੀ ਰਿਲੇਟਿਡ ਕੁਛ ਐਕਸਪੀਰੀਅੰਸ ਸ਼ੇਅਰ ਕਰਨਾ ਚਾਂਦੀ।
ਹਾਂਜੀ ਦੱਸੋ
ਅਹ ਸਾਡੇ ਇੱਥੇ ਨਾ ਇੱਕ ਮੈਡਮ ਹਗੇ ਨੇ ਮਤਲਬ ਮੈਡਮ ਓਹ ਡਾਕਟਰ ਮੈਡਮ ਹਗੇ ਨੇ
ਅੱਛਾ-ਅੱਛਾ।
ਤ ਉਹਨਾਂ ਦੀ, ਉਹਨਾਂ ਦੇ ਕਾਰ ਹਰ ਮਹੀਨੇ ਸਤਸੰਗ ਹੁੰਦਾ ਐ, ਤੇ ਕਾਫੀ ਦਿਨ ਤੋਂ ਉਹਨਾਂ ਦੇ ਕਾਰ ਸਤਸੰਗ ਹੁੰਦਾ ਨਈ ਪਿਆ ਸੀ।
ਅੱਛਾ-ਅੱਛਾ।
ਤਾਂ ਹੁਣ ਏਸ ਸੰਡੇ ਨੂੰ ਸਾਨੂੰ ਤਰ ਤਰਾਂ ਕਿੱਥੇ ਜਾਣਾ ਸੀ
ਅਹ ਜਿਹਨੇ ਜਿਨ੍ਹਾਂ ਦੇ ਕਾਰ ਜਾਨਾ ਸੀ ਉਹਨੂੰ, ਉਹਨਾਂ ਨੂੰ ਵੀ ਅਸੀਂ ਕਮਿਟਮੈਂਟ ਕਰ ਦਿੱ ਤਾ ਸੀ ਕਿ ਜੀ ਅਸੀਂ ਆਣਾ ਜ਼ਰੂਰ ਹੈ। ਉਹ ਵੀ ਕੇਹੰਦੇ ਸੀ ਜੀ ਜਰੂਰ ਅ ਆਣਾ, ਮੈਂ ਕੇਆ ਜੀ ਹਾਂਜੀ ਜ਼ਰੂਰ ਆਵਾਂਗੇ। ਹੁਣ ਓਈਓ ਮੇਰੇ ਨਾਲ ਗੱਲ ਹੋ ਗਈ, ਮੈਂ ਕੇਹਾ ਹੁਣ ਕਿਉਂਕਿ ਥੋੜ੍ਹੀ ਜਿਹੀ ਸਾਡੇ ਵੀ ਥੋੜੇ ਕਰਮ ਕੱਟ ਜਾਂਦੇ ਨੇ। ਤੇ ਉੱਥੇ ਥੋੜੀ ਉੱਥੇ ਮ ਮਾਲਾ ਮੈਡਮ ਦੇ ਕਾਰ ਥੋੜੀ ਸੇਵਾ ਲਗ ਜਾਂਦੀ ਹੈ, ਉਹ ਡੋਕ ਮੈਡਮ ਜੇਹੜੇ ਹੈਗੇ ਨੇ।
ਹਾਂਜੀ-ਹਾਂਜੀ।
ਤ ਮੈਂ ਕੇਹਾ ਉਹਨਾਂ ਦੇ ਕਾਰ ਸੇਵਾ ਹੋਏਗੀ ਪਾਂਜ ਤਰੀਕ। ਹੁਣ ਉਹਨਾਂ ਦੇ ਕਾਰ ਹੁੰਦਾ ਹੈ ਕਿਉਂਕਿ ਹਰ ਸ ਹਰ ਸਾਲ ਹੀ ਕਰਦੇ ਨੇ ਉਹ, ਹਰ ਮਹੀਨੇ ਕਰਦੇ ਨੇ ਵੈਸੇ ਤ। ਲੇਕਿਨ ਪਾਂਜ ਤਾਰੀਖ ਨੂੰ ਹੀ ਹੁੰਦਾ ਏ ਜੁਲਾਈ ਚ ਉਹਨਾਂ ਦੇ ਕਾਰ। ਉਹਨਾਂ ਦੇ ਵੀ ਕਿਸੀ ਕਾਰ ਦੇ ਸਦੱਸਯ ਦਾ ਹੁੰਦਾ ਹੋਏਗਾ ਜਨਮ ਦਿਨ। ਤੇ ਉਹ ਕੇਹੰਦੇ ਨੇ ਚਲੋ ਗੁਰੂ ਜੀ ਦਾ ਵੀ ਹੋ ਜਾਏਗਾ ਔਰ ਉਹਨਾਂ ਦਾ ਵੀ ਹੋ ਜਾਏਗਾ। ਤਾਂ ਅਸੀਂ ਮੈਂ ਹੁਣ ਮੈਂ ਹੁਣ ਪਸ਼ੋ ਮੈਂ ਹੁਣ ਕਸ਼ਮਕਸ਼ ਚੀ-ਚੀ ਸੀ। ਕਿ ਕੀ ਕਰਾਂ, ਸਤਸੰਗ ਹੋਏਗਾ ਤਾਂ ਫਿਰ ਮੈਂ ਕਿਸ ਕਿੱਧਾਂ ਜਾਵਾਂਗੀ? ਸ਼ਾਮੀ ਉੱਥ ਸਾਨੂੰ ਉਹਨਾਂ ਦੇ ਕਾਰ ਜਾਣਾ ਸੀ, ਔਰ ਮੈਡਮ ਦੇ ਕਾਰ ਵੀ ਸ਼ਾਮੀ ਜ ਜੇਦਾਤਰ ਸਤਸੰਗ ਹੁੰਦਾ ਹੈ, ਦੁਪਹਿਰੇ ਕਦੀ ਹੋਇਆ ਈ ਨਈ ਅੱਜ ਤੱਕ।
ਤੇ ਮੈਂ ਹੁਣ ਕਸ਼ ਮਸ਼ਕਸ਼ ਚ ਮੈਂ ਕੇਆ ਹਾਏ ਰਾਮ ਮੈਂ ਮਨਾ ਵੀ ਨਹੀਂ ਕਰ ਸਕਦੀ, ਮੈਂ ਕੀ ਕਰਾਂਗੀ? ਗੁਰੂ ਜੀ, ਮੈਂ ਗੁਰੂ ਜੀ ਨਾਲ ਈ ਗੱਲਾਂ ਕਰਦੀ ਪਈਆਂ ਆਪਣੇ ਮਨ ਹੀ ਮਨ।
ਤੇ ਕੱਲ ਸ਼ੁਖਮਨੀ ਸਾਬ ਦਾ ਪਾਠ ਹੋਏਆ, ਤੇ ਮੈਂ ਉੱਥੇ ਚੱਲੀ ਗਈ। ਉੱਥੇ ਇੱਕ ਆਂਟੀ ਹੈਗੀ ਨਾ, ਉਹ ਵੀ ਆਂਟੀ ਮੇਮ ਮੈਡਮ ਦੇ ਕਾਰ ਆਂਦੇ ਜਾਂਦੇ ਨੇ। ਤੋਂ ਉਹਨਾਂ ਨੇ ਮੈਨੂੰ ਕੇਆ, ਤੁ ਤੁਸੀਂ ਦੇਖਿਆ ਗਰੁੱਪ ਚ ਉਹ ਸਤਸੰਗ ਦਾ ਇਨਵੀਟੇਸ਼ ਨ ਆਏਆ ਹੋਏਆ ਬਾਰਾਂ ਸੋ, ਬਾਰਾਂ ਤੋਂ ਦੋ ਹੋ ਗੇ। ਜੀ ਮੰਨੋਗੇ ਨੀ, ਮੈਂ ਤੋਂ ਔਨ ਆਨ, ਔਨ ਆਂਟੀ ਦਾ ਮੂੰਹ ਈ ਦੇਖਤੀ ਰੇਹ ਗਈ ਬੜੀ ਦੇਰ ਤੱਕ। ਉਹ ਆਂਟੀ ਕੇਹੰਦੇ ਕੀ ਹੋਏਆ? ਉਹਨਾਂ ਨੇ ਮੈਨੂੰ ਹਿਲਾਏਆ ਕੇਹੰਦੇ ਕੀ ਹੋਏਆ? ਮੈਂ ਕੇਆ ਕੁਛ ਨੀ ਮ ਆਂਟੀ ਏਸ-ਏਸ ਏਦਾਂ ਲੱਗਦਾ ਪੇਆ ਜਿੱਦਾਂ ਗੁਰੂ ਜੀ ਨੇ ਤੁਹਾਡੇ ਮੂੰਓ ਮੈਨੂੰ ਕੋਈ ਆਂਸਰ ਕੀਤਾ ਹੈ।
ਤਾਂ ਕੇਹੰਦੀ ਮੈਨੂੰ ਵੀ ਦੱਸੋ, ਮੈਂ ਉਹਨਾਂ ਨੂੰ ਫੇਰ ਪੂਰੀ ਗੱਲ ਦੱਸੀ, ਕਿ ਏਦਾਂ-ਏਦਾਂ ਮੇਰੇ ਮਨ ਚ ਜਾਂਦਾ ਬੇਆ ਸੀ ਏਹ, ਤਾਂ ਕਾਂਟੀ ਕੇਹੰਦੇ ਬਈ ਦੇਖੋ ਤੁਹਾਡੇ ਗੁਰੂ ਜੀ ਤੇ ਬੜੇ ਈ ਮੇਹਰਾਂ ਵਾਲੇ ਨੇ, ਬੜੀ ਈ ਜਲਦੀ ਸੁਣਦੇ ਨੇ, ਏਹ ਤਾਂ ਗੱਲ ਸ ਚੀ ਹੋ ਗਈ ਏ। ਕਿਉਂਕਿ ਉਹ ਗਾਂਟੀ ਨਾ ਗੁਰਦੁਆਰੇ ਆਂਦੇ ਨੇ ਤੇ ਕਦੀ-ਕਦੀ, ਕੋਈ-ਕੋਈ ਸਤਸੰਗ ਅਟੈਂਡ ਕਰ ਲੈਂਦੇ ਨੇ, ਕਿਉਂ ਕਿ ਅਸੀਂ ਵੀ ਗੁਰਦੁਆਰੇ ਜਾਂਦੇ ਆਂਦੇ ਆ।
ਓ ਆਂਟੀ ਕੈਂਦੇ ਮੈਨੂੰ ਤ ਅ ਮੈਨੂੰ ਤੋ ਨੀ ਬਥਾਈ ਸੀ ਮੈਂ ਐਵੀਂ ਤੁਆਡੇ ਨਾਲ ਗੱਲ ਕੀਤੀ ਮੈਨੂੰ ਐ ਵੀਂ ਸਮਝ ਨੀ ਆਇਆ ਕਿ ਆਂਟੀ ਨੇ ਮੇਰੇ ਨਾਲ ਕਿਓਂ ਗੱਲ ਕੀਤੀ ਬਈ ਏਹ ਬਾਰੇ।
ਮੰਮੀ ਚਾਏ ਬਨਾ ਦੇ।
ਲੇਕਿਨ ਫੇਰ ਮੈਨੂੰ ਬਾਦ ਚ ਸਮਝ ਆਏਆ ਮੈਂ ਕਿਆ ਦੇਖੋ ਬਾਵ ਹਮਾਇ ਸਾਡੇ ਗੁਰੂ ਜੀ ਕਿੰਨੇ ਮਤਲਬ ਦਿਲ ਦੀ ਗੱਲ ਕਿਸੀ ਦੇ ਦਿਲ-ਦਿਲ ਦੀ ਗੱਲ
ਹਾਂਜੀ ਭੈਨਜੀ ਏ ਤੁਸੀਂ ਸ਼ੇਅਰ ਕਰੋ ਫਿਰ ਮੈਂ ਵੀ ਮੇਰੇ ਤੇ ਰੌਂਗਟੇ ਖੜੇ ਹੁੰਦੇ ਪਏ ਨੇ ਤੁਆਡੀ ਓ ਗੱਲ ਸੁਨ ਕੇ ਫੇਰ ਮੈਂ ਫੇਰ
ਔਰ ਫੇਰ ਦੇਖੋ ਓਦੇ ਬਾਦ ਫਿਰ ਮੈਡਮ ਦਾ ਮੈਨੂੰ ਫੋਨ ਆਏਆ। ਅੱਜ ਮੈਡਮ ਦਾ ਮੈਨੂੰ ਫੋਨ ਆਇਆ। ਮਤਲਬ ਓਨਾਂ ਨੇ ਮੈਸੇਜ ਕੀਤਾ ਹੋਇਆ ਸੀ ਤੇ ਮੈਂ ਓਨਾਂ ਨੂੰ ਮੈਡਮ ਨੂੰ ਫੋਨ ਕਰਕੇ ਕਿਆ ਓਨਾਂ ਨੇ ਨਾ ਕਿਆ ਮੈਂ ਨਾ ਥੋੜੀ ਬਿਜੀ ਹੋਗੀ ਆਂ ਤਾਂ ਤੁਸੀਂ ਅਸੀਂ ਵੁਆਇਸ ਨੋਟ ਭੇਜ ਕੇ ਇੱਕ ਦੂਜੇ ਨਾਲ ਗੱਲ ਕਰ ਲੈ ਕਰ ਲੈਂਨੇ ਆਂ।
ਹਾਂਜੀ ਓਨਾਂ ਦੀ ਗੱਲ ਨੀ ਕਰਦੇ ਪਏ ਜੇੜੀ ਮਾਲਾ ਮੈਡਮ ਹੈਗੀ ਨਰਾਇਣ ਹੋਸਪਿਟਲ ਲਗਾਇਆ ਓਨਾਂ ਨੇ।
ਹਾਂਜੀ-ਹਾਂਜੀ-ਹਾਂਜੀ-ਹਾਂਜੀ ਓਨਾਂ ਦੀ ਗੱਲ ਕਰ
ਅਸੀਂ ਵੀ ਜਾਨਨੇ ਆਂ ਓਨਾਂ ਨੂੰ ਤੇ ਸਾਡੇ ਓ ਬੜੇ ਅਸੀਂ ਓਨਾਂ ਦੇ ਨਾਲ ਕੰਮ ਕੀਤਾ ਐ।
ਲੈਟ ਤ ਦੇਖੋ ਘਰ ਅਸੀਂ ਇੱਕ ਦੂਜੇ ਨਾਲ ਏਦਾਂ ਮਿਲ ਈ ਗਏ ਦੇਖੋ।
ਮੈਂ ਤੁਆਡੀ ਸਤਸੰਗ ਸੁਨਦੇ-ਸੁਨਦੇ ਨਾ ਮੈਨੂੰ ਇੱਕਦਮ ਯਾਦ ਆਇਆ ਕਿ ਜਿਹੜਾ ਨਾਂ ਏਨਾਂ ਨੇ ਲਿ- ਤਾ ਏ ਵਿੱਚ ਮਾਲਾ ਮੈਂ ਕਿਆ ਟੋਕਾਂਗੀ ਏਨਾਂ ਨੂੰ।
ਹਾਂਜੀ-ਹਾਂਜੀ-ਹਾਂਜੀ-ਹਾਂਜੀ, ਨਈਂ-ਨਈਂ ਕੋਈ ਗੱਲ ਨੀ।
ਹਾਂਜੀ-ਹਾਂਜੀ ਓਨਾਂ ਦਾ ਇਨਵੀਟੇਸ਼ਨ ਸਾਨੂੰ ਵੀ ਆਏਆ ਹੋਏਆ ਐ।
ਤਾਂ ਆ ਜਾਓ ਫੇਰ ਤੁਸੀਂ ਵੀ ਆਓ ਜੀ ਕੱਲ।
ਹਾਂਜੀ ਬਾਰਾਂ ਤੋਂ ਦੋ ਦੈ।
ਹਾਂਜੀ ਬਾਰਾਂ ਤੋਂ ਦੋ ਐ ਓਨਾਂ ਦੇ।
ਬਿਲਕੁਲ ਸ਼ਾਮੀ ਅਸੀਂ ਵੀ ਕਿਧਰੇ ਜਾਨਾ ਸੀ ਅਸੀਂ ਕੈਂਦੇ ਪਏ ਸੀ ਮੈਡਮ ਨੇ ਸ਼ਾਮੀ ਕਰ ਖ਼ਤਮ ਕਰਨਾ ਪੰਜ ਤੋਂ ਸ਼ਾਮੀ ਅਸੀਂ ਜਾਨਾ ਵੀ ਐ ਕਿਦਰੇ। ਕਿਸ ਤਰ੍ਹਾਂ ਕਰਾਂਗੇ, ਦੇਖੋ ਸਾਨੂੰ ਕਿੱਦਾਂ
ਦੇਖੋ ਜੀ ਕਿ ਜੇ ਦੇਖਲੋ ਨਾ ਦਿਲ ਦੀ ਦਿਲ ਨੂੰ ਗੱਲ ਹੁੰਦੀ ਐ ਫਿਰ ਮੈਂ ਓਨਾਂ ਨੂੰ ਮੈਸੇਜ ਕੀਤਾ ਓਨਾਂ ਨੂੰ ਵੀ ਮੈਂ ਸਾਰੀ ਗੱਲ ਦੱਸੀ। ਓਨਾਂ ਨੇ ਮੈਨੂੰ ਸਪੈਸ਼ਲ ਮੈਸੇਜ ਕਰਕੇ ਭੇਜਿਆ ਕਿ ਕੱਲ ਤੁਸੀਂ ਆਓਗੇ ਨਾ ਮੈ ਕਾ ਹਾਂਜੀ। ਜ਼ਰੂਰ ਆਵਾਂਗੀ ਮੈਂ ਜ਼ਰੂਰ ਆਵਾਂਗੀ। ਕਿਓਂਕਿ ਮੇਰੇ ਵਾਸਤੇ ਮੈਂ ਤਾਂ ਆਪਨੇ ਹਸਬੈਂਡ ਨੂੰ ਵੀ ਰਾਤੀ ਦੱਸਿਆ ਜਦੋਂ ਮੈਂ ਸ਼ੁੱਕਰਵਾਰ ਨੂੰ ਓ ਓਥੋਂ ਦੀ ਆਈ ਪਲ, ਗੁਰਦੁਆਰੇ ਓ ਤੇ ਮੈਂ ਕਿਆ ਦੇਖ ਦੇਖੋ ਸੀ ਕਿਸਤੇ ਜਾਨਾ ਸੀ ਮਾਲਾ ਮੈਡਮ ਨੇ ਦੇਖੋ ਤੇ ਕੈਂਦੇ ਮੈਂ ਵੀ ਜਾਵਾਂਗਾ ਮੈਨੇ ਚਲੋ ਵਦੀਆ ਗੱਲ ਐ ਮੈਂ ਓਨਾਂ ਨੂੰ ਜਬਰਦਸਤੀ ਨੀ ਕਿਆ ਕਿਓਂਕਿ ਓ ਜਾਨਦੇ ਨੀ ਜਲਦੀ ਨਾਲ ਸਤਸੰਗ ਚ ਤੇ ਕੈਂਦੇ ਨਈ-ਨਈ ਕੱਲ ਤਾ ਮੈਂ ਵੀ ਜਾਵਾਂਗਾ ਕੱਲ ਮੇਰੀ ਛੁੱਟੀ ਵੀ ਹੈਗੀ ਏ। ਕਿਓਂਕਿ ਦੇਖੋ ਨਾ ਸਾਡੇ ਗੁਰੂ ਜੀ ਜਿ ਨਾ ਵਾਕਿਆ ਮੇ ਵਾਕਿਆ ਨਾ ਬੜੇ ਮਿਹਰਬਾਨ ਹੁੰਦੇ ਨੇ ਔਰ ਜਦੋਂ ਓਨਾਂ ਨੇ ਜਿਨੂੰ ਜਿਦਾ ਹੱਥ ਫੜਨਾ ਐ ਜਿਦੀ ਲਿਵ ਲਗਾਣੀ ਐ ਜਾਂ ਜਿਨੂੰ ਜਦੋਂ ਸਤਸੰਗ ਚ ਬਲਾਨਾ ਐ ਓਨਾਂ ਦੇ ਦੁਆਰਾ ਹੁੰਦਾ।
ਭੈਨਜੀ ਤੁਸੀਂ ਮੰਨੋਗੇ ਨੀ ਮੇਰੀ ਤਾਂ ਐਨਾ ਐਨੇ ਸਾਰੇ ਐਕਸਪੀਰੀਅੰਸ ਡੇਲੀ ਦੇ ਐਕਸਪੀਰੀਅੰਸ ਹੈਗੇ ਨੇ ਐ। ਓ ਕੈਂਦੇ ਨੇ ਰੱਬ ਨੂੰ ਕਹੋ ਹਮੇਸ਼ਾ ਕਿ ਤੂੰ ਸਾਡਾ ਹੱਥ ਫੜ ਲਿਆਂ ਅਸੀਂ ਫੜਾਂਗੇ ਹਾਂਜੀ।
ਹਾਂਜੀ-ਹਾਂਜੀ।
ਤੇ ਤੂੰ ਕਦੀ ਨੀ ਛੱਡੇਗਾ, ਇਹ ਗੁਰੂ ਜੀ ਨਾ, ਮੈਂ ਗੁਰੂਆਂ ਤੇ ਕਦੀ ਵਿਸ਼ਵਾਸ ਨੀ ਕਰਦੀ ਸੀ, ਪਰ ਮੈਨੂੰ ਜਦੋਂ ਇਹ ਮਿਲੇ ਨਾ ਮੈਂ ਇੰਨੀ ਬਿਮਾਰ ਰਹਿੰਦੀ ਸੀਗੀ ਭੈਣ ਜੀ ਇੰਨੀ ਬਿਮਾਰ, ਪਰ ਮੈਨੂੰ ਦੇਖੋ ਇਹ ਮਿਲੇ ਅਸੀਂ ਇਹ ਮੰਦਿਰ ਗਏ, ਸੋਚੋਗੇ ਨ ਤੁਸੀਂ ਕਿ ਮੈਨੂੰ ਇਹ ਮੈਸੇਜ ਮਲਬ, ਮੈਂ ਸਭਨੂੰ ਦੱਸਦੀ ਆ ਕਿ ਬਈ ਏਹ ਦਰਬਾਰ, ਜੋ ਚਲਾ ਗਿਆ ਨਾ
ਹਾਂਜੀ ਐਹ ਤਾਂ ਗੱਲ ਤੁਹਾਡੀ ਬਿਲਕੁਲ ਠੀਕ ਐ। ਮੈਨੂੰ ਵੀ ਮੇਰੀ ਭੈਣ ਨੇ ਈ ਜੋੜਿਆ ਸੀ। ਮੈਂ ਤੇ ਉਹਦੀ ਹਮੇਸ਼ਾ ਸ਼ੁਕਰ ਗੁਜ਼ਾਰ ਰਵਾਂਗੀ। ਉਹਨੂੰ ਭਗਵਾਨ ਜਿੰਨਾ ਕ ਜੋ-ਜੋ ਕ‌ਏ, ਮੈਂ ਤੇ ਕਹਿੰਦੀ ਉਹਦੇ ਮੂੰਹ ਤੋਂ ਜੋ ਨਿਕਲੇ ਓਈਓ ਪੂਰਾ ਕਰੋ, ਗੁਰੂ ਜੀ ਮਹਾਰਾਜ
ਵੇਖੋ ਜੀ, ਤੁਸੀਂ ਇਹ ਜਿਹੜੀ ਗੱਲ ਕੀਤੀ ਐ, ਹੁਣੇ ਮੈਂ ਬਾਰਿਸ਼ ਵਗਦੀ ਪਈ ਸੀ, ਮੀਂ ਵੱਧਦਾ ਪਿਆ ਸੀ, ਮਤਬ ਮੈਂ ਏਥੇ । ਬਾਰਿਸ਼ ਬਹੁਤ ਤੇਜ਼ ਹੁੰਦੀ ਪਈ ਐ, ਬਸ ਮੈਂ ਬੋਲਿਆ ਈ, ਬਾਰਿਸ਼ ਹਲਕੀ ਸੀ ਕਿ ਤੇਜ਼ ਹੋ ਗਈ ਹੋਈ ਹੈ ਬੋਲੀ ਮੂੰਹੋਂ ਨਿਕਲਦਾ ਤੇ, ।
ਹਾਂਜੀ ਉਹ ਕਹਿੰਦੇ ਨੇ, ਕਿ ਦੇਖ ਮੈਂ ਤੇਰੇ ਵਾਸਤੇ ਕਿੰਨੀ ਚੀਜ਼ਾਂ ਨੂੰ ਵੀ ਬਦਲ ਦਿੰਦਾ ਵਾਂ।
ਦਦੇ ਨੇ, ਦੇਖੋ ਜੀ ਮੈਂ ਗੁਰੂਆਂ ਤੇ ਕਦੇ ਵਿਸ਼ਵਾਸ ਨੀ ਕੀਤਾ ਤੇ ਉਸ ਟਾਈਮ ਨਾ, ਗੁਰੂਆਂ ਦਾ ਬੜਾ ਸੁਣਨੇ ਵੀ ਪਏ ਤੇ ਅਸੀਂ ਆਸਾਰਾਮ ਬਾਪੂ, ਜਿਹੜੇ ਰਾਮ ਰਹੀਮ ਹੈਗੇ ਨੇ, ਉਹਨਾਂ ਦੇ ਬਾਰੇ ਵੀ ਬੜਾ ਸੁਣਿਆ ਸੀ ਤੇ ਫਿਰ ਲੋਕ ਲੋਕਾਂ ਨੇ ਕਿਹਾ ਤੁਸੀਂ ਗੁਰੂਆਂ ਨੂੰ ਦੇ ਨਾਂ ਲੈਂਦੇ ਪਏ ਓ, ਦੇਖੋ ਗੁਰੂਆਂ ਦੇ ਨਾਂ ਤੇ ਕੀ-ਕੀ ਹੁੰਦਾ ਪਿਆ ਪਰ ਮੈਨੂੰ ਦੇਖੋ ਜੀ, ਇਹ ਚੋਲੇ 'ਚ ਨੀ ਹੈਗੇ ਸਾਡੇ ਗੁਰੂ ਜੀ, ਹੋਰ ਮੰ ਬਾਨੀਆਂ ਦਾ ਹੀ ਪਾਠ ਹੁੰਦਾ ਐ, ਗੁਰੂ ਨਾਨਕ ਦੇਵ ਜੀ ਦੀਆਂ ਬਾਨੀਆਂ ਜਿੰਨੀਆਂ ਵੀ ਹੈ ਮੈਂਨੇ । ਚੱਲਦੀਆਂ ਨੇ, ਜਿਹੜੇ ਵੀ ਭਾਈ ਸਾਹਿਬ ਜੀ ਗਾਉਂਦੇ ਨੇ ਜਿਹੜੇ ਭਾਈ ਸਾਹਿਬ ਜੀ ਸਾਨੂੰ ਰਾਖੀਆਂ ਸੁਣਾਂਦੇ ਨੇ, ਉਹਨਾਂ ਦੇ ਈ ਚੱਲਦੇ ਨੇ ਜੀ।
ਹਾਂਜੀ।
ਚੁੱਪ ਰਹਿਣਾ ਹੁੰਦਾ ਫਾਲਤੂ ਦੀਆਂ ਗੱਲਾਂ ਨੀ ਹੁੰਦੀਆਂ, ਉੱਥੇ ਵੀ ਕਰਦੀਆ, ਉਥੇ ਵੀ ਕਰਦੀਆ।
ਹਾਂਜੀ-ਹਾਂਜੀ।
ਤੇ ਐਂਈ ਐ ਕਿ ਅੱਜ ਫਿਰ ਮੈਨੂੰ ਮੈਸੇਜ ਆਇਆ ਕਿ ਤੇਰੀ ਤਬੀਅਤ ਥੋੜ੍ਹੀ ਖਰਾਬ ਐ ਤੇ ਤੂੰ ਮੰਦਿਰ ਆ ਔਰ, ਲੰਗਰ ਪ੍ਰਸ਼ਾਦ ਪੂਰਾ ਖਾ। ਤੇ ਵੇਖੋ ਸੱਤ ਜੁਲਾਈ ਨੂੰ ਸਾਡੀ ਸੇਵਾ ਆਗੀ ਏ ਤੇ ਅਸੀਂ ਜਾਨਾਂ ਈ ਨ‌ਈਂ।
ਧੋਂਦੀ ਏ
ਘੱਟ-ਘੱਟ ਦੀ ਪਟ-ਪਟ ਕੀ ਜਾਂਨੇ, ਮਤਲਬ ਬਹੁਤ ਈ ਇਤਨੇ ਪਿਆਰ ਕਰਤੇ ਹੈ, ਇਤਨਾ ਪਿਆਰ ਕਰਦੇ ਨੇ ਸਾਨੂੰ
ਬਿਨ ਬੋਲਿਆ ਸਭ ਕੁਛ ਜਾਣਦਾ
ਹਾਂਜੀ-ਹਾਂਜੀ ਦੇਖੋ, ਇਹ ਵੀ ਸ਼ਬਦ ਮੈਂ ਰਾਤੀ ਸੁਣਦੀ ਪਈ ਸੀ, ਤਾਂ ਮੈਂ ਸੇਲ੍ਹੀ ਨੂੰ ਵੀ ਕਿਹਾ ਕਿ ਤੁਸੀਂ ਵੀ ਸੁਣੋ ਇਹਨੂੰ, ਜੋ ਜੋਗਿੰਦਰ ਸਿੰਘ ਜਜਿਆਰ ਜੀ ਨੂੰ। ਫਿਰ ਮੈਂ ਉਹਨੂੰ ਬੇਜਿਆ। ਹੁਣ ਦੇਖੋ, ਤੁਹਾਡੇ ਨਿਕਲਦਾ ਉਈਏ, ਬਿਨ ਬੋਲਿਆ ਸਭ ਕੁਝ ਜਾਣਦਾ
ਇਹ ਤੇ ਜੀ, ਬਿਨ ਬੋਲਿਆ ਈ ਦੇਖੋ ਜੀ, ਅਸੀਂ ਮੈਂ ਉਈਉ ਕਹਿੰਦੀ ਪਈ ਆ ਨਾ, ਅਸੀਂ ਤਾਂ ਚਲੋ ਗੁਰੂ ਮਾਨ
ਜਿੱਦਾਂ ਮਾਂ ਨੂੰ ਕਹਿਣ ਦੀ ਜ਼ਰੂਰਤ ਨੀ ਪੈਂਦੀ ਨਾ, ਉਸ ਤਰ੍ਹਾਂ ਈ ਭੈਣ ਜੀ ਇੱਥੇ ਵੀ ਨਾ ਕੁਛ ਨੀ ਕਹਿਣ ਦੀ ਜ਼ਰੂਰਤ।
ਹਾਂਜੀ, ਕਹਿਣ ਦੀ ਜ਼ਰੂਰਤ ਨੀ ਪੈਂਦੀ, ਸਹੀ ਬਿਲਕੁਲ ਠੀਕ ਕਹਿੰਦੇ ਪਏ, ਤੁਸੀਂ ਆਪਣੇ ਮਨ 'ਚ ਈ ਹਾਂ ਸੋਚੋਗੇ, ਔਰ ਉਹ ਪੂਰਾ ਕਰ ਦਿੰਦੇ ਨੇ, ਲੇਕਿਨ ਤੁਹਾਡੀ ਸ਼ਰਧਾ ਪਕ ਕੀ ਹੋਣੀ ਚਾਹੀਦੀ ਹੈ ਹੁਣ ਬਲਕਿ ਮੇਰੇ ਹਸਬੈਂਡ ਮੈਨੂੰ ਕਹਿੰਦੇ ਤੂੰ ਸਵੇਰੇ ਅੰਮ੍ਰਿਤ ਅੰਮ੍ਰਿਤ ਵੇਲੇ ਵੀ ਜਾਏਂਗੀ ਫਿਰ ਫੇਰ ਉਹਨਾਂ ਦੇ ਘਰ ਵੀ ਜਾਏਗੀ, ਫੇਰ ਸ਼ਾਮੀ ਜਿਹਨਾਂ ਨੇ ਸੱਦਿਆ ਹੋਇਆ ਉੱਥੇ ਵੀ ਜਾਏਂਗੀ। ਮੈਨੇ ਕਿਹਾ ਮੈਂ ਕੌਣ ਹੁੰਦੀ ਆ ਜਾਣ ਵਾਲੀ। ਕਰਾਉਣ ਵਾਲੇ ਤਾਂ ਉਹ ਹੈਗੇ ਨੇ। ਲੈ ਕੇ ਜਾਣ ਵਾਲੇ ਵੀ ਉਹੀ ਹੈਗੇ ਨੇ ਮੈਨੇ ਕਿਹਾ ਜੇ ਉਹਨਾਂ ਦੀ ਮਰਜ਼ੀ ਜੀ ਨਹੀਂ ਮੈਂ। ਸੁੱਤੀ ਰਹਿ ਜਾਵਾਂਗੀ ਮੈਂ ਕਿਹਾ ਮੈਂ ਤੇ ਉਹਨਾਂ ਤੇ ਛੱਡ ਦਿੰਦੀ ਹ ਕਿ ਬਾ ਗੁਰੂ ਜੀ ਤੁਸੀਂ ਲੈ ਕੇ ਜਾਣਾ ਤੁਸੀਂ ਕਰਵਾਉਣਾ ਮੇਰੀ ਕੋਈ ਔਕਾਤ। ਕਿਉਂਕਿ ਨਾ ਮੇਰੇ ਚ' ਇਨਾ ਸਟਰੈਂਥ ਹੈਗੀ ਹੈ ਉਹ ਤੁਸੀਂ ਕਰਵਾਉਣ ਵਾਲੇ ਹੋ ਤੁਸੀਂ ਕਰਨ ਵਾਲੇ ਹੋ ਮੈਨੂੰ ਕੁਛ ਨਹੀਂ ਪਤਾ ਕਿਸ ਤਰ੍ਹਾਂ ਕੀ ਹੋਣਾ।
ਬਸ ਮੈਂ ਹਾਂ ਮੰਚ-ਮੰਚ ਮੇਰੇ ਹੋ। ਉਹ ਹੈ ਕਿ ਬਈ ਮੈਂ ਕਰਨਾ ਹੈ। ਜੇ ਤੁਸੀਂ ਮੇਰਾ ਸਾਥ ਦੋਉਗੇ।
ਹਾਂਜੀ-ਹਾਂਜੀ ਮੈਂ ਕਿਹਾ ਮੈਂ ਸਾਡੇ ਨਾ ਘਰ ਕੋਈ ਆਇਆ ਹੈ ਮੈਨੂੰ ਲੱਗਦਾ ਬਾਹਰ ਦਰਵਾਜ਼ਾ ਵਜਦਾ। ਫਿਰ ਮੈਂ ਤੁਹਾਨੂੰ ਕਰਦੀ ਹਾਂ ਫਿਰ ਫੋਨ ਓਕੇ।
ਹਾਂਜੀ, ਜੈ ਗੁਰੂ ਜੀ, ਸ਼ੁਕਰਾਨਾ ਗੁਰੂ ਜੀ।
ਜੈ ਗੁਰੂ ਜੀ।